ਹੋ
ਕੀ ਕਰ ਰਿਆ। ਉਹ ਉਸ ਕੀ ਤਰ੍ਹਾਂ ਨੀ
ਕੁਛ ਨ ਉਨੇ ਤੁਰੰਤ ਲੰਮੀ ਪਏ ਆਂ। ਗਏ ਸੀ ਉੱਥੇ ਕੰਮ ਨਾਲ ਆ
ਹਾਂ
ਤੇ ਜ੍ਹਗਾ ਬੰਦ ਸੀ।
ਮੈਂ ਤੇ ਬੋਲਿਆ ਸੀ।
ਅਜ ਤੂੰ ਬੋਲਿਆ ਸੀ ਨਾ ਮੈਂ ਕਾਲ ਕੀਤਾ ਸੀ ਪਤਾ ਵਾ ਕਾਲ ਕਰ ਰਹੀ ਸੀ। ਤੋਂ ਨਹੀਂ ਚੁੱਕ ਰਿਹਾ ਸੀ ਜੋ ਸਰ ਸੀ ਤੇ ਫੇਰ ਮੈਂ ਸੋਚਿਆ ਡਾਇਰੈਕਟ ਚੱਲ ਲਾਗੇ ਆ ਚਲੀ ਜਾਂਦੀ ਆ ਤੇ ਜਾ ਕੇ ਵੇਖਿਆ ਬੰਦ ਸੀ ਤੇ ਫਿਰ ਕਿ ਕਰਨਾ ਸੀ।
ਠੀਕ ਹੈ ਹੁਣ ਜੱਦਣ ਜਾਓਗੇ ਮੈਨੂੰ ਦੱਸੋ ਮੈਂ ਵੀ, ਕੇ ਵਾਈ ਸੀ ਕਰਾਉਣੀ ਆ।
ਠੀਕ ਹੈ ਦੱਸਾਂਗੇ ਮੈਂ ਤੇ ਕਹਿ ਤੂੰ ਮੰਡੇ ਨੂੰ ਚਲੀ ਜਾਵੀ। ਕੀ ਕਰਨਾ ਵਾ ਇੰਨੇ ਇਨੇ ਸਹੀ ਥੋੜ੍ਹੀ ਹੁੰਦਾ ਵਾ ਨਾ
ਤੇ ਨਹੀਂ ਮੇਨਟੇਨ ਕਰੋਗਾ ਤੇ ਕਟਣੇ ਹੀ ਆ ਨਾ
ਤੇ ਹੁਣ ਹਾਂਜੀ, ਪੈਸੇ ਪੂਸੇ ਹੋਵੇ ਤਾਂ ਕੋਈ ਸੁੱਟ ਕੇ ਛੱਡ ਵੀ ਦੇਵੇ ਪੈਸੇ ਵੀ ਤਾਂ ਹੋਣੇ ਚਾਹੀਦੇ ਆ।
ਅੱਛਾ,
ਅੱਜ ਬਾਬੂ ਨੂੰ ਖਿਚੜੀ ਦਿੱਤੀ ਬਾਬੂ ਨਈ ਖਾ ਥੋੜ੍ਹੀ ਜਿਹੀ ਖਾਧੀ ਫੇਰ ਕੱਢ ਤੀ ਖਾ ਤੇ ਲਈ ਸੀ ਲੇਕਿਨ ਫਿਰ ਵੋਮੀਟਿੰਗ ਕਰਕੇ ਕੱਢਤੀ ਓਨੇ ਬਿਸਕੁਟ ਦੀ ਆਦਤ ਐ ਨਾ ਉਹ ਨਈ ਖਾਦਾ ਜਾਦਾ ਜਾ ਫਿਰ ਬੁ ਹੁਣ ਬਾਰਾਂ ਵਜੇ ਖਾਧੇ ਸੀ। ਤੇ ਚਾਰ ਸਾਢੇ ਤਿੰਨ ਵੇ ਤਿੰਨ ਵਜੇ ਮੈਂ ਫਿਰ ਖਿਜੜੀ ਖਵਾਣ ਦੀ ਇੰਨੀ ਭੁੱਖ ਲੱਗੀ ਹੋਣੀ ਆ।
ਤੇ ਨਈ ਭੁੱਖ ਲੱਗਣਾ ਨਾਲ ਵੀ ਤੇ ਥੋੜ੍ਹੀ ਉਲਟੀ ਕਰ ਕਰਕੇ ਕੱਢੂਗਾ। ਇਹਦਾ ਤੇ ਉਹ ਦੁੱਧ ਵਾਲਾ ਹਾਲ
ਉਹਨੇ ਨੀ ਉਲਟੀ ਕੀਤੀ ਇੱਕ ਵਾਰ ਉਲਟੀ ਕੀਤੀ ਜਿੰਨਾ ਖਾਧਾ ਸੀ ਕੱਢ
ਕੀ ਪਤਾ ਏ ਮੁੰਡਾ ਤੇਰਾ
ਭੈਣ ਮੈਨੂੰ ਵੀ ਟੈਂਸ਼ਨ ਹੁੰਦੀ, ਕਿ ਹਾਏ ਇਨੇ ਤੇ ਨੀ ਕੋਈ ਦਿੱਕਤ ਤਾਂ ਨੀ ਇਹਨੂੰ ਖਾ ਨੀ ਸਕਦਾ ਕੁੱਝ ਵੀ ਏ
ਕਿਉਂ ਨਈ ਹੋਸਪਿਟਲ ਚ ਤੂੰ ਬਾਰ ਦਾ ਪੀਂਦਾ ਸੀ ਚੰਗਾ ਭਲਾ ਸੀ ਹੋਸਪਿਟਲ ਚ ਇੱਥੇ
ਤੇ ਹੁਣ ਕੀ ਕਹਦੇ ਹੋਸਪਿਟਲ ਲੈ ਕੇ ਜਾਈਏ ਹੂੰ।
ਉਦੋਂ ਦੱਸਿਆ ਸੀ ਉਦੋ ਦੁੱਧ ਪੀਂਦਾ ਸੀ ਫਿਰ ਤੂੰ ਇਹਨੂੰ ਆਪਣਾ ਦੁੱਧ ਪਿਆਇਆ ਉਹਦੇ ਬਾਦ ਵਾਲਾ ਪਿਆਇਆ ਤੇ ਫਿਰ ਨੀ ਡਿਆ ਪਤਾ ਨੀ ਕੀ ਹੋ ਗਿਆ। ਉਹਨੂੰ ਖਵਾ ਰੋਜ਼ ਖਵਾ
ਹਾਂ ਮੰਮੀ ਨੇ ਵੀ ਮੈਨੂੰ ਉਹ ਈ ਕਿਹਾ ਵਾਹ ਕਹਿੰਦੀ ਨਾ ਇਕ ਕੰਮ ਕਰੇ ਇਹ ਤੇ ਦੋ ਦੋ ਚਮਚ ਕਰਕੇ ਇਹਨੂੰ ਆਦਤ ਕਰ ਫਿਰ
ਖਵਾਣ ਡੀ ਐ।
ਖ ਖਵਾਂਦੀ ਆ ਕਦੀ ਕਦੀ,
ਖਵਾ, ਸੂਜੀ ਤਾਂ ਉਹਦੀ ਆਦਤ ਤਰ
ਅਰੇ ਸੂਜੀ ਨਾ ਬਣਾਦੇ, ਤਾਂ ਮੈਨੂੰ ਟੈਮ ਨੀ ਲੱਗਣ ਡਿਆ। ਤੇ ਸੂਜੀ ਬਸ ਸ਼ਾਮ ਦੇ ਟਾਈਮ ਇਹਨੂੰ ਖਵਾ ਦੇਣ, ਦੇਣੀ ਸੀ ਹਨਾ ਤੇ ਬਿਸ ਕੁੱਟ ਨਾ ਸਵੇਰ ਦੇ ਟਾਈਮ ਦਿੰਦੀ ਆ, ਕਿਉਂਕਿ ਸਵੇਰੇ ਜ਼ਿਆਦਾ ਟਾਈਮ ਨੀ ਨਾ ਹੁੰਦਾ ਬੰਦੇ ਕੋਲ
ਏ ਵਾ ਤੇ ਬਣਾ ਕੇ ਫੜਾ ਦਿਆ ਕਰ ਉੱਤੇ ਕੀ ਨੂੰ ਖਵਾ ਦੋ।
ਨਈ ਖਾਂਦਾ ਵਾ ਨਾ ਤੈਨੂੰ ਪਤਾ ਵਾ। ਉਹਨੂੰ ਮੈਂ ਇਹਨਾਂ ਨੂੰ ਪੁੱਛਣਾ ਮੈਂ ਕਿੰਨੇ ਬਿਆਨਕ ਤਰੀਕੇ ਕੇ ਇਹਨੂੰ ਜੱਕੜ ਜੁਕੜ ਕੇ ਪੂਰਾ, ਫਿਰ ਹੱਥ ਇਹ ਦੇ ਦਬਾ ਦਿੰਦੀ ਆ ਦੋਵੇਂ, ਇਹਦੇ ਢਿੱਡ ਚ ਪੈਰ ਰੱਖ ਦਿੰ ਦੀ ਆਂ, ਇੱਕ ਫਿਰ ਹੱਥ ਦਬਾ ਦਿੰਦੀ ਆਂ ਪੈਰ ਰੱਖ ਕੇ। ਫਿਰ ਇੱਕ ਹੱਥ ਨੂੰ ਇੱਕ ਪੈਰ ਦਬਾਉਂਦੀ ਆ। ਫੇਰ ਉਹ ਕਹਿੰਦੀ ਹਾਏ ਕਿੰਨੀ ਪਨੀਿਸ਼ਮੈਂਟ ਆਏਗੀ, ਪੂਰਾ ਇਹਨੂੰ ਦਬਾਤਾ ਇਹਦੇ ਹੱਥ ਕਿਉਂ ਨੀ ਨਿਕਲਣ ਡੇ ਮੈਂ ਕਿਹਾ ਹੱ ਵੀ ਦਬਾਏ ਹੋਏ ਆ, ਕਹਿੰਦੀ ਬਾਪ ਰੇ, ਇਹਦੇ ਤੋ ਬਿਨ ਦਬਾਏ ਸਿੱਧਾ ਹੋ ਕੇ ਖਾਓਗਾ। ਮੈਂ ਕਿਹਾ ਹਾ ਸਿਰਫ ਸਿੱਧਾ ਹੋ ਕੇ ਖਾਊਗਾ।
ਗਈ ਸੀ ਸਕੂਲ ਕੁੜੀ?
ਨਈ ਗਈ ਅੱਜ ਨਾ ਉਹ ਮੀਟਿੰਗ ਸੀ, ਔਰ ਔਰਿੰਟਿਲ ਕੀ ਔਰਿਟੇਸ਼ਨ
ਕੱਲ ਵੀ, ਕੱਲ ਵੀ ਤੇ ਗਈ ਸੀ।
ਕੱਲ 'ਤੇ ਗਏ ਸੀ।
ਅੱਛਾ ਮੇਰੀ ਦੇ ਤੇ ਨਾਗਾ ਹੋ ਗਿਆ ਸੀ ਕੱਲ, ਅੱਜ ਤਾਂ ਲਾਇਆ ਸੀ ਫੇਰ ਸੀਰਤ ਨੂੰ।
'ਤੇ ਅੱਜ ਮੀਟਿੰਗ 'ਚ ਕੇਆ ਗਿਆ ਸੀ ਨਾ ਕਿ ਬੱਚੇ ਨਈ ਆਉਗੇ ਸਿਰਪ ਪੇਰੈਂਸ ਆਉ ਗੇ 'ਤੇ ਮੈਂ ਨੀਚੇ ਨੂੰ ਖੜਗੇ ਕਿੱਥੇ ਜਾਣਾ ਹੀ ਓ ਰਾਜ ਵੀ ਮੀਟਿੰਗ ਏ ਨੀ ਕਰਦੇ ਆ। ਇੱਕ ਡੇਢ ਕ ਦੋ ਘੰਟੇ ਦੀ ਕਰ ਦਿੰਦੇ ਆ ਅੱਧੇ ਘੰਟੇ ਦੀ।
ਓ ਬਾਪ ਰੇ।
ਤੇ ਫੇਰ ਜੇ ਮੈਂ ਉੱਥੇ ਨੀ ਗਿਰਾਗੀ ਤੇ ਪਿੱਛੇ ਭਾਗ ਕੇ ਕਰੂਗਾ।
ਹਾਂ ਛੋਟੀ ਦੀ ਤੇ ਅੱਜ ਸੈਟਰਡੇ ਦੀ ਛੁੱਟੀ ਵੇ।
ਆਹ, ਚੰਗਾ ਵਾ ਹੁਣ ਲੇਕਿਨ ਅਗਲੇ ਵਾਰ 'ਤੇ ਏਦੇ ਵੀ ਸਕੂਲ ਛੁੱਟੀ ਥੋੜੀ ਆ।
ਹਾਂ ਹੁਣ ਵਨ 'ਚ ਚੱਲ ਜੂਗੀ ਉਦੋਂ ਤੇ ਫੇਰ ਚਲੋ ਤਾਂ ਛੁੱਟੀ ਹੋਣੀ ਬੰਦ ਹੋ ਜਾਣੀ। ਫੇਰ ਤਿੰਨਾਂ ਨੂੰ, ਦੋਨਾਂ ਨੂੰ ਖਲੋਨਾ ਪੈਣਾ। ਲੰਮਾ ਪਿਆ ਗਾ‌।
ਹਾਂ ਟੀ ਵੀ ਨੀ ਵੇਖਣ ਡੇਆ ਅੱਜ।
ਟੀ ਵੀ ਵੇਖਣ ਡੇਆ ਲੰਮਾਂ ਪੈ ਕੇ।
ਕੀ ਵੇਖ ਰੇਆ ਟੀ ਵੀ 'ਤੇ ਕ੍ਰਾਈਮ ਪੈਟਰੋਲ?
ਟੀ ਵੀ 'ਚ ਪਿਕਚਰ ਵੇਖਣ ਡੇਆ ਵਾ।
ਮੈਂ ਸੋਚਿਆ ਕ੍ਰਾਈਮ ਪੈਟਰੋਲ।
ਕ੍ਰਾਈਮ ਪੈਟਰੋਲ ਵੀ ਵੇਖ ਦੇ ਪਰ ਓਦੇ ਚ ਅਜੀਬ-ਅਜੀਬ ਵੀ ਵਿਖਾ ਦਿੰਦੇ ਆ ਨਾ ਤਾਂ ਫਿਰ ਬੱਚਿਆਂ ਦੇ ਸਾਹਮਣੇ ਇਸ ਨਈ ਵੀ ਵੇਖਦਾ ਕਈ ਵਾਰ।
ਹਾਂ ਇਸੀ ਲੀ ਹੋ ਗਿਆ ਇਕ ਘੰਟਾ।
ਪਰ ਓ 'ਚ ਤਾਂ ਭਲੀ ਉਈ ਸਭ ਈ ਵਿਖਾਂਦੇ ਹੋਣ ਤਾਂ ਕੁੱਝ ਵਿਖਾਂਦੇ ਈ ਨੀ ਆ।
ਹਾਂ ਇਸੀ ਲਈ ਓ ਮੈਨੂੰ ਬੋ ਡਰ ਦਾ ਵਾ ਕੈਂਦਾ ਏ ਸਭ ਏਥੇ ਰੇਆ ਕਰ 'ਤੇ ਏ ਸਭ ਵਿਖਾਂਦੀ ਰੇਆ ਕਰ, ਹਾਂ।
ਤੇ ਏਦਾ ਮਾਂ ਹੀ ਰੈਂਨ ਦਾ 'ਤੇ ਚੱਲ ਵੇ ਕੈਂਦੇ ਸੀਰਤ ਨ ਤੋਡੀ ਵੱਡੀ ਹੋ ਗਈ ਆ ਮੈਂ
ਹਾਂ ਕਿਉਂਕਿ ਮੈਂ ਫੇਰ ਜਿਅਦਾ ਕੁੱਝ ਕੈਂਦਾ ਵਾ 'ਤੇ ਹਟਾ ਦਿੰਦੀ ਆ। ਫੇਰ ਵੇਖ ਲੈਂਦੀ ਆ ਓਤੋਂ ਓ ਫੇਰ ਓ ਕਉਗੀ ਨਾ ਇੰਨਟਰਸ ਟਜ ਜਾ ਲਗਾ ਵਾ ਕਿ ਹੋਣ ਲੱਗਿਆ ਵਾ ਖਾਉ-ਖਾਉ ਕਿ ਹੋਣ ਲੱਗਿਆ ਵਾ।
ਤੇ ਏਨੇ ਠੰਡ ਲਗਾਈਏ ਏਨੂੰ ਮਜ਼ਾ ਤੋਂ ਆ ਰਾ ਥਾ।
ਫੇਰ ਏਨੇ ਇਤਰਾ ਕੈਂਦੇ ਲਗਾ-ਲਗਾ ਲਗਵਟਾਇਆ ਕਿਉਂ ਆ। ਫਿਰ ਤੂੰ ਕਿਉ ਲਗਾਏਗੀ ਲਗਾਲਾ-ਲਗਾਲਾ ਫੇਰ। ਇਸ ਨੂੰ ਉਝ ਲੱਗਦਾ ਕੀ
ਤੇ ਇਸ ਲਈ ਓ ਪਿਕਚਰ ਵੇਖਣ ਡੇਆ ਵਾ, ਸਵੇਰੇ ਓ ਵੇ ਦਾ ਵਾ ਫੇਰ ਰਾਤ ਨੂੰ ਮੈਂ ਵੇਖਦੀ ਆ।
ਤੁਹਾਡੇ ਥਰੀ ਫਿਫਟੀ 'ਚ ਸਾਰੇ ਚੈਨਲ ਆਉਂਦੇ ਐ ਨਾ।
ਹਾਂ।
ਆਪਾਂ ਰਾ ਵੀ ਸੋਚਰ ਸੋਚ ਰੀਆ ਮਤਲਬ ਕਿ ਨਾ ਉਸ ਟਾਈਮ ਬਾਅਦ ਮੈਂ ਸੋਚ ਰੀਆ ਕਿ ਹਟਾ ਦੇਣਾ ਵਾ। ਕੀਆ ਟਾਟਾ ਸਕਾਈ। ਕਿਉਂਕਿ ਨਈ ਨੀ ਬੋ ਜ਼, ਜਾ ਨਈ ਬੋ ਜਿਆਦੇ ਪੈਹੇ ਮਿਲਦੇ ਆ ਤੈਨੂੰ ਪਤਾ ਸਾਰੇ ਚੈਨਲ ਕੱਟਦੇ ਆ। ਸਾਡੇ ਸੋਨੀ ਦੇ ਸਾਰੇ ਚੈਨਲ ਘਟ ਗਏ।
ਕੀ ਆਉਂਦਾ ਵਾ ਓ। ਕੀ ਤੇ ਦੂਜਾ। ਅੱਛਾ ਓ ਘੱਟ ਪੈਸਿਆਂ ਵਾਲਾ ਵ ਬੱਬੂ ਹੋਨਾ ਨੇ ਲਵਾਇਆ ਨੀ ਐ।
ਓ ਹੋ ਨਹੀਂ ਪਤਾ ਤੇ ਨਾ ਚਾਰ ਸੌ ਦਾ ਰਿਚਾਰਜ ਕਰਦੀ ਉਹ ਸਾਰੇ ਚੈਨਲ ਕਟੇ ਹੋਏ ਆ, ਸਾਰੇ। ਸਾਰੇ ਚੈਨਲ ਕੱਟੇ ਹੋਏ ਅਗਲਿਆਂ ਨੇ। ਤੇ ਫੇਰ ਵੇਖਣ ਦਾ ਮਜ਼ਾ ਨਾ ਸੋਨੀ ਚੈਨਲ ਮੇਰਾ ਕਿੰਨੇ ਚਿਰਾ ਦਾ ਕੱਟਿਆ ਹੋਇਆ ਵਾ। ਹੁਣ ਲਊਗੀ ਤੇ ਜਿਆਦਾ ਪੈਸੇ ਲੱਗਣ ਗੇ ਈ ਨਹੀਂ ਸਾਧਨ ਨੀ -
ਉਹ ਤੇ ਕਿੰਨਾ ਪੁਰਾਣਾ ਵਾ ਖਾਂਦੇ ਮਜਾ ਵੀ ਨੀ ਆਦਾ ਵੇਖਣ।
ਹਾਂ ਨਹੀਂ ਹੁੰਦਾ ਵਾ ਕੀ ਕਰਾਂ ਲੇਕਿਨ ਕਿੰਨਾ ਕੁ ਰਿਚਾਰਜ ਵਧਾਵਾਂ ਅੱਗੇ, ਅੱਗੇ -ਅੱਗੇ। ਸੋਨੀ ਤੇ ਸਾਰੇ ਚੈਨਲ ਕੱਟੇ ਸਾਡੇ।
ਅੱਜ ਮੈਂ ਉਹ ਵਾਲੀ ਵੀਡੀਓ ਫੇਰ ਚੰਗੀ ਨਾ ਵੇਖੀ ਉਹ ਕੁੜੀਆਂ ਦੇ ਪਿੱਛੇ ਨੀ ਜਿਹੜੀ ਕਾਰ ਪੈ ਗਈ ਸੀ।
ਹਾਂ- ਹਾਂ, ਹਾਂ- ਹਾਂ, ਹਾਂ।
ਵੀਡੀਓ ਫੇਰ ਚੰਗੀ ਨਾ ਵੇਖ ਬਿਨਾਂ ਮਤਲੱਬ ਦੇ ਉਹਨਾਂ ਨੇ ਵੀ ਨਿਊਜ਼ ਚੈਨਲਾਂ ਚ ਵੀ। ਕੁੜੀਆਂ ਨੇ ਜਾਂ ਮੁੰਡਿਆਂ ਨੇ ਕੋਈ ਵਜਾ ਨੀ ਨਹੀਂ ਦੱਸੀ ਕਿ ਕਿਉਂ ਪੁੱਛਾ ਕਰਨ ਡੇ ਸੀ ਬਸ। ਪਿੱਛਾ ਕਰਨ ਡੇ ਸੀ ਬੋਲਿਆ ਵਾ।
ਓਹੀ ਨਾ ਕਿੰਨਾ ਕੋਈ ਸੇਫ ਨਹੀਂ ਐ, ਐਥੇ।
ਓਹ ਆਉਂਦੀ ਆ ਅੱਧੀ- ਅੱਧੀ ਰਾਤ ਕਾਰਾਂ ਚ ਕੱਲੀ।
ਤੇ ਨਾ ਨਹੀਂ ਇੰਨੇ ਦਿਨ ਤਾ ਡਰੀ ਹੋਣੀ ਥਾ ਕੀ ਹੋਇਆ, ਹੁਣ ਤਾਂ ਡਰੀ ਹੋਣੀ ਜ਼ਰੂਰ।
ਹਾਂ ਵੀਡੀਓ ਟੈਲੀਫੋਨ ਚ ਵੀ ਆਈ ਗਈ ਹੋਣੀ ਐ।
ਇੰਨੇ ਦਿਨ ਦਾ ਨਹੀਂ ਡਰੀ ਆ- ਨਹੀਂ ਡਰੀ ਆ ਲੇਕਿਨ ਹੁਣ ਪੂਰਾ ਹੁਣ- ਹੁਣ ਡਰ ਗਈ ਹੋਣੀ ਆ। ਕੀ ਕਾਰ ਅਗਰ ਕਾਰ ਲੋਕ ਕਰ ਲੋ ਤੇ ਕੀ ਹੋਇਆ। ਕਾਰ ਲੌਕ ਕਰ ਨਾਲ ਨੀ ਕੁਛ ਹੁੰਦਾ ਅਗਲੇ ਸ਼ੀਸ਼ੇ ਤੱਕ ਤੋੜ ਦਿੰਦੇ ਆ ਕੇ।
ਹਾਂ- ਹਾਂ ਉਹ ਦੋ ਤੇ ਚੱਲ ਦੋ ਜਾਣੀਆਂ ਸੀ ਅੱਗੇ ਡਰਾਈਵਰ ਵੀ ਸੀ ਉਹਨਾਂ ਦੇ ਨਾਲ।
ਦੋ ਸੀ ਕਿਸੇ ਨੇ ਹੋਏਆ। ਦੋ ਸੀ ਕਿ ਤਿੰਨ ਸੀਗੇ। ਹਾਂ।
ਇਹ ਤਾਂ ਕੱਲੀ।
ਇਸ ਲਈ ਤੇ ਕੇਹਾ ਪਹਿਲਾਂ ਨਹੀਂ ਡਰੀ ਨਾ ਕਿਉਂਕਿ ਪਹਿਲਾਂ ਅੱਜ ਤੱਕ ਕੋਈ ਇਹੋ ਜਾ ਕਾਡ ਨੀ ਹੋਇਆ ਸੀ। ਨੀਸ਼ਾ ਦੀ ਗੱਲ ਕਰਨ ਡੇਆ। ਤੇ ਇਸ ਲਈ ਹੁਣ ਜ਼ਰੂਰ ਡਰੀ ਹੋਣੀ ਆ ਕਿ ਕਾਰਾ ਲੌਕ ਕਰਨ ਨਾਲ ਬੰਦਾ ਸੇਫ ਨੀ ਆ ਤੁਰੰਤ- ਤੁਰੰਤ ਅਗਲੇ ਕੱਚ ਤੋੜ ਦਿੰਦੇ ਆ ਨਾ।
ਬਾਏ ਦੀ ਵਿਸ਼ ਐ ਸਕੂਟੀ ਚੱਲਣ ਡਹੀ ਆ ਹੁਣ।
ਨਹੀਂ-ਨਹੀਂ ਰੂਟੀ ਤੋਂ ਵ ਵ ਵਨ ਜਾਏਗਾ
ਓਹ ਨਹੀ ਹੁਣੇ ਚਾਰ ਵੱਜੇ ਆ, ਥੋੜੀ ਦੇਰ ਚ ਚਾਹ ਬਣਾਉਂਦੀ ਆ। ਫੇਰ ਚਾਹ, ਓ ਛੇ ਵਜੇ ਜਾਂਦੀ ਆ।
ਉਹਦੀ ਐਨੀ ਲੇਟ ਕਿਉਂ ਹੈ ਟਿਊਸ਼ਨ।
ਬਿਨਾਂ ਚਾਹ ਵਾਲੀ ਚਲ ਦੋਵਾਂ ਦਾ ਤੇ ਛੇ ਵਜੇ ਸੀ। ਤੇ ਉਹ ਕਹਿੰਦੀ ਮੈਨੂੰ ਖੇਡਣ ਚ ਢਿੱਕਤ ਹੁੰਦੀ ਆ ਮੇਰੀ ਅੱਠ ਵਜੇ ਛੁੱਟੀ ਹੁੰਦੀ ਆ ਬੱਸ ਖੇਡ ਨੀ ਪਾਉਂਦੀ ਆ ਤੇ ਹੁੰਨ। ਚਾਰ ਵਜੇ ਕਰਤਾ। ਚਾਰ ਵਜੇ ਕਰਨ ਦੇ ਲਏ ਵੀ ਕਿੰਨੀਆਂ ਗੱਲਾਂ ਸੁਣਾਈਆਂ ਐਸਾ ਨਹੀਂ ਹੋਤਾ ਹੈ ਨਾ ਆਪ ਜੱਬ ਵੀ ਬੋਲੋਗੇ, ਤੱਬ ਵੀ ਟਾਈਮ ਚੇਂਜ ਕਰੋ।
ਤੇ ਕਹਿਣਾ ਹੀ ਏਤਰ੍ਹਾ ਨੀ ਹੁੰਦਾ ਤੇ ਕਿਤਰ੍ਹਾ ਹੁੰਦਾ ਤੂੰ ਹੀ ਦੱਸ ਦੇ। ਬੱਚਿਆਂ ਦਾ ਨਾ ਕੰਫਰਟ ਦੇ ਹਿਸਾਬ ਨਾਲ ਟਿਊਸ਼ਨ ਦਾ ਟਾਈਮ ਹੁੰਦਾ ਵਾ।
ਮੈਂ ਤੇ ਮੈਸੇਜ ਕਰਤਾ ਸੀ, ਤੁਮ ਬੀ ਐਸੇ ਜੈਸੇ ਬੋਲ ਰਹੀ ਤੁਮ ਬੀ ਜੈਸੇ ਬੋਲ ਰਹੀ ਨਾ ਬਾਬੂ ਵੈਸੇ ਕਭੀ ਨਹੀਂ ਹੈਗਾ ਨਹੀਂ ਹੋਣਾ, ਕਿਉਂਕਿ ਤੂੰ ਬੱਚਿਆਂ ਦੇ ਹਿਸਾਬ ਨਾਲ ਤੇ ਮੈਂ ਕਰਨਾ ਵਾ ਨਾ ਬੱਚਿਆਂ ਨੇ ਸੋਣਾ ਵੀ ਆ ਬੱਚਿਆਂ ਨੇ ਖੇਡਣਾ ਵੀ ਹੈ ਕਹਿੰਦੀ ਹੀ ਕਿ ਤੁਹਾਡੇ ਹੀ ਬੱਚਿਆਂ ਨੂੰ ਆ ਤੇ ਕਦੀ ਤੁਹਾਡੇ ਬੱਚਿਆਂ ਨੂੰ ਸੌਣਾ ਵਾ ਤੇ ਕਦੀ ਤੁਹਾਡੇ ਬੱਚਿਆਂ ਨੂੰ ਖੇਡਣਾ ਵਾ। ਤੁਹਾਡੇ ਫੇਰ ਉਹ ਸਟੱਡੀ ਹੋ ਗਿਆ ਵੋ।
ਬੋਲਦੇ ਕਿਉਂ ਨਹੀਂ ਓਨੂੰ ਚੰਗੀ ਤਰ੍ਹਾਂ ਕਿ ਅਗਰ ਤੇਰੇ ਕੋਲ ਨਹੀਂ ਹੋ ਰਿਆ ਵਾ ਤੇ ਤੂੰ ਦੱਸ ਦੇ, ਤੂੰ ਹਮੇਸ਼ਾ ਇੰਨੀ ਮਤਲਬ ਗੱਲਾਂ ਸੁਣਾ ਦਿੰਦੀ ਆ।
ਕਿੱਥੇ ਲੱਭਾ ਟੂਸ਼ਨ, ਫਿਰ ਸਿਰ ਉਹ ਗਈ ਨਾ ਟੂਸ਼ਨ ਤੇ ਓਨੂੰ ਕਹਿੰਦੀ ਸੀ ਕੀ, ਤੂੰ ਚਾ ਟਾਈਮ ਤੇ ਹੀ ਬਾਰ ਭੱਜ। ਚੇਂਜ ਕਰੋਗੇ ਤੇ ਦੂਜੇ ਨੇ ਪੈਰਸਟ ਮੈਨੂੰ ਬੋਲੂਗੇ, ਪਹਿਲਾਂ ਤਾਂ ਘਰ ਚ ਜਗਾ ਨੀ ਐ ਇੰਨੇ ਬੱਚੇ ਕੱਠੇ ਕਰਲੇ ਆ।
ਸ਼ੁੱਭ- ਸ਼ੁੱਭ ਬੋਲਦੇ ਨਾ ਇੱਕ ਵਾਰੀ, ਵੇਖੀ ਕਿੱਦਾਂ ਸੋਚੂਗੀ। ਕਿ ਐ ਸੋਚਣਾ ਚਾਹੀਦਾ ਆ, ਕਿ ਐਹੀ ਬੱਚਿਆਂ ਤੋਂ ਅੱਜ ਮੈਂ ਇੰਨੀ ਅੱਗੇ ਵਧੀ ਆ।
ਓਤੋਂ ਪਤਾ ਸ਼ਾਰਦ ਸਾਹਿਬ ਕਿੰਨਾ ਮੂੰਹ ਬਣਿਆ ਹੋਇਆ ਵਾ, ਕੱਲ੍ਹ ਮੈਂ ਗਈ ਸੀ ਉੱਥੇ, ਜਿੱਥੇ ਹੋਣ ਡਿਆ ਸੀ ਕੰਮ ਨਾ। ਚਾਚੇ ਵੱਲ ਤੇ ਉੱਥੇ ਮੈਨੂੰ ਮਿਲੀ ਤੇ ਮੈਂ ਓਨੂੰ ਬੋਲਿਆਂ ਕਿ ਵੇਖ ਨਾ ਮੇਰਾ ਤੂੰ ਸਾਰਾ ਗਲ ਗਲਤ ਹੋ ਗਿਆ ਵਾ, ਕੀ ਕਰਾ? ਕੁੱਛ ਨਹੀਂ ਬੋਲੀ, ਮਤਲਬ ਕੁੱਛ ਨਹੀਂ ਬੋਲੀ, ਇੰਨ੍ਹਾਂ ਉਹਨੂੰ ਗੁੱਸਾ ਵਾ।
ਓਨੂੰ ਗੁੱਸਾ ਐ ਹੀ ਸੀ ਰਹਿਣਾ ਪਤਾ ਕਿ ਉਹਨੂੰ ਲੱਗਣ ਡਿਆ ਵਾ ਹੋਣਾ ਵਾਂ ਕਿ ਇਨ੍ਹਾਂ ਨੇ ਹੀ ਸਟਾਰਟ, ਓਨੇ ਤੇ ਪਤਾ ਸੀ ਕਿ ਕੋਈ ਬੱਚਾ ਓਦੇ ਕੋਲ ਨਹੀਂ ਜਾਂਦਾ ਸੀ। ਇੰਨ੍ਹਾਂ, ਬੱਚਿਆਂ ਨੇ ਉਹਦਾ ਚਾਲੂ ਕੀਤਾ ਤੇ ਅੱਜ ਸਾਰੇ ਬੱਚੇ ਮੇਰੇ ਕੋਲ ਛੱਡ -ਛੱਡ ਕਿ ਓਦੋਂ ਕੋ ਜਾਈ ਜਾਣ ਡਏ ਆ।
ਓ ਨੀ ਆ ਵਹੀ, ਓਚ ਚੀਨੀ ਦਾ ਜਿਹੜਾ ਭਤੀ
ਹਾਂ, ਹਾਂ, ਹਾਂ
ਉਹ ਵੀ ਉਹਦੇ ਕੋਈ ਜਾਣ ਲੱਗ ਗਿਆ, ਉਹ ਟੁੰਨੂ- ਮੁਨੂੰ ਦੇ ਸਾਹਮਣੇ ਘਰ ਵਾਲੇ।
ਅੱਛਾ- ਅੱਛਾ।
ਓ ਮੁੰਡਾ ਵੀ ਜਾਂਦਾ ਵਾ, ਉਹ ਬਗਲ ਦੇ ਟੁੰਨੂੰ- ਮਨੂੰ ਵੀ ਓਦੇ ਕੋ ਜਾਂਦੇ, ਹੋਰ ਦੋ ਬੱਚੇ
ਤੇ ਉਹਦੀ ਮਾਂ ਕਹਿੰਦੀ ਇਹਨੂੰ ਕੱਢ ਦੇਣ ਦਏ ਆ। ਉਦਾਂ ਭਰਾ। ਹਾਂ, ਹਾਂ, ਹਾਂ ਅੱਛਾ ਉਹ ਵੀ ਜਾਣ ਲੱਗ ਗਿਆ, ਉਹ -ਉਹ ਵੀ ਸ਼ਾਰਦਾ ਕੋਲ ਜਾਂਦਾ ਹੁੰਦਾ ਸੀ ਨਾ।
ਹਾਂ, ਪਤਾ ਨੀ ਕਿੱਥੇ ਜਾਂਦੇ ਸੀ ਲੇਕਿਨ, ਹੁਣ ਏਦੇ ਕੋਲ ਜਾਣ ਦਿਆ ਵਾ ਤੇ ਹੋਰ ਵੀ ਦੋ ਬੱਚਿਆਂ ਨੇ, ਦੋ ਕਿ ਚਾਰ ਬੱਚਿਆਂ ਨੇਏਦੇ ਕੋਲ ਛੱਡ ਕੇ, ਏਦੇ ਕੋਲ ਪਾ ਲਿਆ ਵਾ। ਮੈਂ ਵੀ ਜਾਊਂਗੀ ਤੁਮਹੇ
ਅੱਛਾ! ਤੇ ਇਸ ਲਈ ਓਨੂੰ ਲੱਗਦਾ ਹੋਣਾ ਕਿ ਏਨਾ ਨੇ ਚਾਲੂ ਕਰਾਇਆ ਤੇ ਕਿਉੰਕਿ ਅਸੀਂ ਤੇ ਨਵਾਂ ਬਣਾਇਆ ਨੀ ਤੇ ਓਨੂੰ ਤੇਰੇ ਨਾ ਕੋਈ ਦਿੱਕਤ ਈ ਨੀ। ਤੇ ਇਹ ਚੀਜ਼ ਏਨੂੰ ਵੀ ਸੋਚਣੀ ਚਾਹੀਦੀ, ਬੋਲ ਦੇਣਾ ਤੂੰ ਬੋਲ ਦੇ ਅੱਛਾ। ਇੱਕ ਮਿੰਟ ਰੁਕ ਤੇ ਬਾਬੂ ਕੀ ਕਰ ਰਿਹਾ ਵਾ ਮੈਂ ਵੇਖਾਂ ਥੋੜ੍ਹਾ ਜਾ।